ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।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
ਵਧੀਆ-ਵਧੀਆ, ਤੁਸੀਂ ਦੱਸੋ?
ਵਧੀਆ, ਹੋਰ ਕੀ ਕਰ ਰਹੇ ਓ?
ਬਸ ਵਿਹਲੀ ਮੈਂ ਤੇ, ਤੁਸੀਂ ਦੱਸੋ?
''ਮੈਂ ਵੀ ਹੁਣੇ ਵੇਹਲੀ ਹੋਈ ਸੀ, ਮੈਂ ਕਿਹਾ ਚਲੋ ਕੋਲ ਈ ਕਰਲਾਂ।
ਚਲੋ ਵਧੀਆ ਕੀਤਾ ਜੇ।
ਹਾਂਜੀ।
ਹੋਰ, ਨਾਸ਼ਤਾ ਕਰ ਲਿਆ ਜੇ?
ਹੋਰ ਸੁਣਾਓ? ਨਹੀਂ-ਨਹੀਂ, ਹਜੇ ਨਹੀਂ, ਹਜੇ ਤਾਂ ਹੁਣੀ ਫ੍ਰੀ ਹੋਈਆਂ ਸਫਾਈਆਂ
ਓਕੇ-ਓਕੇ। ਹੋਰ, ਹਾਂਜੀ ਕਦੋਂ ਦਾ ਸਾਢੇ ਅੱਠ ਵਜੇ ਦਾ। ਤੁਸੀ ਲੇਟ ਕਰਦੇ ਸ਼ਾਇਦ। ਹੈਲੋ ਹੈਲੋ ਹੈਲੋ। ਹੈਲੋ, ਹੈਲੋ। ਹਾਂਜੀ